ਹੈਲੋ।
ਹੈਲੋ। ਹਾਂਜੀ।
ਹੈਲੋ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ-ਠਾਕ ਜੀ? ਹਾਂਜੀ-ਹਾਂਜੀ ਵਧੀਆ, ਹੋਰ ਸੁਣਾਓ? ਘਰੇ ਸਭ ਠੀਕ-ਠਾਕ ਜੀ?
ਸਭ ਵਧੀਆ ਜੀ ਸਭ ਠੀਕ ਹੈ।
ਚਲੋ ਵਧੀਆ ਚਾਹੀਦਾ ਐ, ਹੋਰ ਫ੍ਰਰੀ ਹੋ ਗਏ ਲੰਚ ਕਰ ਲਿਆ?
ਹਾਂਜੀ-ਹਾਂਜੀ, ਲੰਚ ਕਰ ਲਿਆ ਜੀ।
ਚਲੋ ਵਧੀਆ ਏ। ਹਾਂਜੀ-ਹਾਂਜੀ, ਬਸ ਲੰਚ ਯਾਰ ਘਟੇ ਹੋਣੇ ਹਾਂਜੀ
ਹੋਰ ਕੰਮ-ਕਾਰ ਠੀਕ ਚੱਲੀ ਜਾਂਦਾ?
ਹੋਰ ਕੀ ਕਰਦੇ ਅੱਜ-ਕੱਲ੍ਹ?
ਬਸ ਜੀ ਆਏ ਬੱਚੇ ਹੀ ਤੁਹਾਨੂੰ ਪਤੇ ਕੁਛ ਕਰਨ ਦੇ ਬਸ ਅੱਧ ਗਰਮੀ ਤੁਹਾਨੂੰ ਪਤਾ ਇੰਨੀ ਆ ਗਰਮੀ ਕੁਛ ਕਰਨ ਦੇ ਦੀ
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਬੱਚੇ ਜਾ ਰਹੇ ਸਕੂਲ ਸ਼ੁਰੂ ਹੋ ਗਏ ਸਕੂਲ?
ਬੱਚੇ ਜਾ ਰਹੇ ਨੇ ਸਕੂਲ?
ਗਰਮੀ ਤੇ ਫੇਰ ਹੋ ਗਈ। ਵੀ ਗਰਮੀ ਤੇ ਘੱਟੀ ਨੀ ਹਜੇ ਹਾਂਜੀ ਹਾਂਜੀ-ਹਾਂਜੀ, ਸਹੀ ਗੱਲ ਆ ਮੌਸਮ ਹੋਈ ਨੀ ਰੇਹਾ ਬਦ ਰੇਹਾ ਹੈਗਾ, ਏਹਨੇ ਦਿਨਾਂ 'ਚ ਬਾਰਿਸ਼ਾਂ ਬਹੁਤ ਸ਼ੁਰੂ ਹੋ ਜਾਂਦੀਆਂ, ਮੀਂਹ ਇੱਥੇ ਤੇ ਪਤਾ ਹੀ ਨੀ-ਨੀ ਹੈਗਾ, ਤੁਹਾਡੇ ਇਧਰ ਬਾਰਿਸ਼ ਹੋ ਰਹੀ ਕਿਤੇ?
ਨਹੀਂ-ਨਹੀਂ-ਨਹੀਂ, ਸਾਡੇ ਇੱਦਰ ਤੇ ਹੈ ਨੀ ਜੀ। ਤੇ ਹੋਰ ਪਾਸੇ ਹੋ ਰਹੀਆਂ ਨੇ ਕਿੰਨੀ ਜਗ੍ਹਾ।
ਹਾਂਜੀ, ਬਾਹਰ ਹੋਈ ਜਾ ਰਹੀ ਬਾਰਿਸ਼ ਬਾਰ ਕਹਿ ਰਹੇ ਦੋ-ਤਿੰਨ ਦਿਨਾਂ ਦੀ ਬਾਹਰ ਹੋਈ ਆ ਰਹੀ ਬਾਰਿਸ਼ ਕਈ ਜਗ੍ਹਾ, ਏਧਰ ਤੇ ਬਸ ਨਹੀਂ ਹੋ ਰਹੀ? ਹਾਂਜੀ।
ਹਾਂਜੀ, ਜਿਵੇਂ ਮੇਰੇ ਫਰੈਂਡ ਹੈ ਨਾ ਜਿਵੇ ਗੱਲਾਂ ਹੁੰਦੀਆਂ ਨੇ ਸਾਰੇ ਦੱਸਦੇ ਨੇ ਬਈ, ਏਥੇ ਬਾਰਿਸ਼ ਹੋ ਰਹੀ ਐ, ਮੈਂ ਕੇਹਾ ਸਾਡੇ ਇੱਦਰ ਤੇ ਹੋਈ ਨੀ ਰਹੀ ਬਾਰਿਸ। ਤੇ ਗਰਮੀ ਬਹੁਤ ਐ। ਹਾਂਜੀ, ਗ ਗਰਮੀ ਬਹੁਤ ਪੇਂ
ਮੇਰੇ ਵੀ -ਮੇਰੇ ਵੀ ਨੋਓਨ 'ਚ ਦੱਸ ਰਹੇ ਸੀਗੇ ਦੋ- ਤਿੰਨ ਦਿਨ ਹੋ ਗਏ ਲਗਾਤਾਰ ਬਾਰਿਸ਼ ਹੋ ਰਹੀ ਐ। ਪਰ ਏਦਰ ਤਾਂ ਬਿਲਕੁਲ ਹੀ- ਨੀ ਹੋ ਰਹੀ ਹੈਗੀ।
ਆ ਹਾਂਜੀ -ਹਾਂਜੀ ਬੜੀ ਤੇਜ਼ ਧੁਪ ਨਿਕ ਕੰਲ ਦੀ ਬਹੁਤ ਗਰਮੀ ਐ ਹੁ ਮ ਬੱਚੇ? ਬੱਚੇ ਵੀ ਏਦਾਂ ਹੀ ਕੇਂਦੇ ਮੰਮੀ ਸਕੂਲੇ ਗਰਮੀ ਬਹੁਤ ਹੁੰਦੀ ਮੈਂ ਕੇ ਹੁਣ ਕੀ ਕਰ ਸਕਦੇ, ਪੜ੍ਹਨਾ ਤੇ ਹੈ ਹੀ ਐ।
ਹਾਂਜੀ ਸਹੀ ਗੱਲ ਆ ਹਾਂਜੀ। ਸਹੀ ਗੱਲ ਆ ਗਰਮੀ ਹੋ ਜਾ ਜੋ ਮਰਜ਼ੀ ਹੋ ਸਾਰੇ ਕੰਮ ਜ਼ਰੂਰੀ ਹੈ। ਕਰਨੇ ਆ ਹਾਂਜੀ ਸਹੀ ਗੱਲ ਆ।
ਤਾਂ ਫੇਰ ਬੱਚਿਆਂ ਨੂੰ ਭੇਜਿਆ ਮੈਂ ਕਿਹਾ ਚਲੋ ਏਦਾਂ ਕਰੇ ਅਗਰ ਉਹ ਦੋ ਚਾਰ ਦਿਨ ਜਾ ਕੇ
ਹਾਂਜੀ ਵੈਸੇ ਛੁੱਟੀਆਂ ਕਹਿੰਦੇ ਸੀ ਵਧਾ ਦੇਣੀਆਂ ਵਧਾਣੇ ਚਾਹੀਦੇ ਸੀ ਇਹਨਾਂ ਨੂੰ ਹਾਂਜੀ ਹਾਂਜੀ ਵਧਾਉਣੀ ਚਾਹੀਦੀ ਸੀ ਇਹਨੂੰ ਛੁੱਟੀਆਂ ਵਧਾਈਆਂ ਹੀ ਨਹੀਂ ਹੈਗੀਆਂ ਕਹਿ ਰਹੇ ਸੀ ਪਹਿਲਾਂ ਨਿਊਜ਼ ਚ ਆਇਆ ਸੀ ਵੀੁੱ ਛੁੱਟ ਵਧ ਜਾਣੀਆਂ ਵਾ ਵਧੀਆ ਹੀ ਨ ਛੁ ਛੁੱਟੀਆਂ, ਬੱਚੇ ਤੇ ਸਾਰੇ ਖੁਸ਼ ਹੋ ਗਏ ਸੈ਼ਦ ਛੁੱਟੀਆਂ ਵੱਧ ਜਾਣੀਆਂ ਵਾ ਹਾਂਜੀ- ਹਾਂਜੀ ਸਹੀ ਗੱਲ ਏ। ਹਾਂਜੀ- ਹਾਂਜੀ ਹਾਂਜੀ-ਹਾਂਜੀ ਬਾਕੀ ਸ਼ਾਇਦ ਮੌਸਮ ਹੋ ਹੀ ਜਾਣਾ ਵੈ, ਏਹਨੇ ਦੇਨ ਤੇ ਹੋਈ ਜਾਂਦੇ ਵੈ ਹਾਂਜੀ- ਹਾਂਜੀ ਵਧੀਆਂ ਜੀ, ਤੁਸੀਂ ਸੁਣਾਓ? ਹੋਰ, ਕੀ ਬਣਾਇਆ ਅੱਜ?
ਵਧੀਆਂ- ਵ
ਕੀ ਬਣਾ ਲਿਆ ਅੱਜ ਮੈਂ ਕੇਹਾ? ਅੱਛਾ ਜੀ ਠੀਕ ਹੈ। ਜੀ ਅੱਛਾ ਜੀ ਠੀਕ ਚਲੋ ਵਧੀਆ-ਵਧੀਆ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਵਾ ਹਾਂਜੀ ਹਾਂਜੀ ਵਧੀਆ ਮੈਂ ਵੀ ਬੱਚਿਆਂ ਨੂੰ ਹੁਣ ਖਿਚੜੀ ਬਣਾ ਕੇ ਦਿੱਤੀ ਸੀਗੀ।